ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕਿਵੇਂ ਓ?
ਵਧੀਆ ਵਧੀਆ।
ਹੋਰ ਸੁਣਾਓ?
ਹੋਰ ਦੱਸੋ ਕੀ ਕਰਦੇ। ਬਸ ਥੋੜਾ ਤਿਆਰੀਆਂ ਚੱਲਦੀਆਂ ਪਈਆਂ ਕੱਲ੍ਹ ਦਾ। ਪ੍ਰੋਗਰਾਮ ਹੈਗਾ ਵਾ ਤਾਂ ਕਰਕੇ ਹਾਂ।
ਡੈਸ ਵਗੈਰਾ
ਡਰੈਸ ਤੇ ਮੈਂ ਹੁਣ ਪਾਣਾ ਤਾਂ ਕੋਟਨ ਸੀ ਪਰ ਸਾਰਿਆਂ ਨੇ ਮਨਾ ਕੀਤਾ ਕੀ ਘਰ ਦਾ ਪ੍ਰੋਗਰਾਮ ਮੈਂ ਕੋਟਨ ਨਾਲ ਜਿੰਨਾ ਮਰਜ਼ੀ ਮਹਿੰਗਾ ਲੈ ਲਉ ਉਹ ਗੈਟਅਪ ਨਹੀਂ ਆਂਦੀ ਓਨੇ,
ਹਾਂਜੀ ਹਾਂਜੀ ਓਹੀ ਨਾ।
ਹੂੰ ਤੇ। ਮੈਂ ਨਾ ਇੱਕ ਸੂਟ ਲਿੱਤਾ ਹੋਇਆ ਪਹਿਲਾਂ ਦੇ ਲੀਤਾ ਸੀ ਇੱਕ ਹੈ ਨਹੀਂ ਸ਼ਾਈਨ ਵਾਲਾ ਜਿਮੀ ਚੁ ਕਰਕੇ ਨਾਮ ਐ।
ਹਾਂਜੀ ਹਾਂਜੀ ਹੁਣ ਚੱਲਦਾ ਪਿਆ ਕੱਪੜਾ।
ਹਾਂ ਉਹ ਵਾਲਾ ਮੈਂ ਫੇਰ ਸਲੀਵਲੈਸ ਹੈਗੀ ਆ ਵੈ ਬਾਜੂ ਹੈ ਨੀ। ਤੇ ਫਿਰ ਮੈਂ ਕਿਹਾ ਚੱਲ ਕੁਛ ਟਾਈਮ ਲਈ ਪਾ ਲਾਂਗੀ ਫੋਟੋਜ਼ ਹੋ ਜਾਣੀਆਂ ਉਸ ਤੋਂ ਬਾਅਦ ਨਾਲ
ਹਾਂਜੀ ਹਾਂਜੀ ਉਸ ਤੋਂ ਬਾਅਦ ਚੇਂਜ ਠੀਕ ਆ ਵਧੀਆ। ਥੋੜਾ ਹੋਜੇਗਾ ਨਾਲੇ।
ਹਾਂ।
ਫੰਸ਼ਨ ਡਾਈ ਓ ਪਾ ਲੈਣਾ ਉਸ ਤੋਂ ਬਾਅਦ ਓ ਪਾ ਲੈਣਾ।
ਹੂੰ, ਸਰਦੀਆਂ ਹੋਵੇ ਨਾ ਤਾਂ ਕੋਈ ਓ ਨਹੀਂ ਹੁੰਦਾ ਜਿੱਦਾਂ ਦਾ ਮਰਜ਼ੀ ਪਾ ਲਓ ਗਰਮੀਆਂ ਚ।
ਸਰਦੀਆਂ ਚੇ ਹਾਫ ਸਲੀਵ ਵੀ ਪੈ ਜਾਂਦੇ ਆ। ਉਸੇ ਤੂੰ ਵੀ ਬਸ ਹਸਟਲੀ ਜਾਂਦੇ ਆ। ਸਲੀਵ ਲੈਸ ਵੀ ਪੈ ਜਾਂਦੇ ਸਭ ਕੁਛ ਹੋ ਜਾਂਦਾ ਮਤਲਬ ਠੰਡ ਵੀ ਨੀ ਲੈਂਦੀ। ਜੇ ਸਾਨੂੰ ਲੈਣੇ।
ਹਸਬੈਂਡ ਲੋਕ ਹੱਸਦੇ ਆ ਕਹਿੰਦੇ ਤੁਹਾਨੂੰ ਤੇ ਠੰਢ ਹੀ ਨੀ ਲੱਗਦੀ ਘਰ ਕਿੰਨੇ ਕੱਪੜੇ ਪਾਏ ਹੁੰਦੇ।
ਘਰ ਏਡੇ ਕੱਪੜੇ ਪਾ ਕੇ ਬੈਠੇ ਹੁੰਦੇ ਨੇ ਤੇ ਫੰਗਸ਼ਾਨਾ ਚ ਜਾ ਕੇ। ਜਾਂਦੇ ਨੇ ਵੀ ਜਾਂਦੇ। ਚੱਲ ਜਾਂਦਾ ਮਤਲਬ ਵੀ ਠੰਡ ਨੀ ਕੋਈ ਸ਼ਾਲ ਨੀ ਕੋਈ
ਹਾਂ ਔਰ ਘਰ ਕੀ ਐ ਇੰਨਾ ਡਬਲ ਡਬਲ ਟ੍ਰਿਪਲ ਟ੍ਰਿਪਲ ਕੱਪੜੇ ਪਾਏ ਹੁੰਦੇ ਮਨ ਹੁੰਦੇ ਕੰਮ ਕਰਨਾ।
ਹਾਂਜੀ ਹਾਂਜੀ ਉਹੀ ਉਸ
ਹਮ। ਪਾਣੀ ਦੀ ਬੋਤਲ ਦੇ ਆਈ। ਹੋਰ ਤੁਹਾਨੂੰ ਕੋਈ ਪ੍ਰੋਗਰਾਮ ਨੀ ਆਇਆ ਗਰਮੀਆਂ 'ਚ, ਹਾਂਜੀ-ਹਾਂਜੀ ਮੈਂ ਕੈਦੀ ਕੋਈ ਪ੍ਰੋਗਰਾਮ ਨੀ ਆਇਆ?
ਨਹੀਂ-ਨਹੀਂ ਮੈਨੂੰ ਕੋਈ । ਪ੍ਰੋਗਰਾਮ ਅਟੈਂਡ ਕੀਤਾ ਸੀ, ਦਸੰਬਰ 'ਚ ਉਸ ਬਾਅਦ ਕੋਈ ਫੰਕਸ਼ਨ ਨੀ । ਹਾਂਜੀ।
ਹਾਂਜੀ।
ਇਨੇ ਸੋਹਲ, ਪਿੰਡ 'ਚ ਹੋਣਾ ਵੀ ਨੀ। ਚਾਈਦਾ, ਮੈ ਤੇ ਬਹੁਤੀਆਂ ਸਰਦੀਆਂ ਸੀ, ਮੈਨੂੰ ਤੇ ਸਰਦੀਆਂ ਬਹੁਤ ਵਧੀਆ ਲੱਗਦੀਆਂ ਨੇ।
ਪਰ ਉਹੀ ਐ ਨਾ, ਜਿੱਦਾਂ ਹੁਣ ਮੇਰੇ ਤੇ ਇੱਧਰ ਭਰਾ ਦੀ ਬੇਟੀ ਹੋਈ ਐ
ਹਾਂਜੀ-ਹਾਂਜੀ, ਉਹ ਤਾਂ ਹੈ ਈ, ਫੇਰ ਛੋਟਾ ਬੱਚਾ ਏ ਨਾ ਫਿਰ ਉਹਦਾ ਫੰਕਸ਼ਨ ਤੇ ਕਰਨਾ ਪੈਂਦਾ। ਹਾਂਜੀ ਹੋਰ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।